ਹੈਲੋ।
ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ। ਤੁਸੀਂ ਦੱਸੋ, ਤੁਸੀਂ ਕਿਵੇਂ ਹੋ?
ਆਪਾਂ ਵੀ, ਬਹੁਤ ਵਧੀਆ- ਬਹੁਤ ਵਧੀਆ। ਹੋਰ, ਕਿ ਕਰਦੇ ਅੱਜ ਕੱਲ?
ਬਸ ਵੈਸੇ ਹੀ, ਕਰ ਦਿੰਦੇ ਹਾਂ। ਹੁਣ ਮੇਰੀ ਲਾਸਟ ਈਅਰ ਹੀ, ਐਮ ਏ, ਕੰਪਲੀਟ ਹੋਈ ਹੈ
ਅੱਛਾ, ਚਲੋ ਬਹੁਤ ਵਧੀਆ- ਬਹੁਤ ਵਧੀਆ, ਫ੍ਰਰੀ ਹੋ ਕੇ। ਹੁਣ ਹੋਰ ਕੁਛ ਕਰਲੋ।
ਹਾਂ, ਹੁਣ ਸੋਚ ਰਿਹਾ ਆ। ਕੰਪਿਊਟਰ ਵਿੱਚ ਡਿਪਲੋਮਾ ਕਰਾਂਗੀ ਹੁਣ।
ਚਲੋ, ਬਹੁਤ ਵਧੀਆ, ਕੰਪਿਊਟਰ ਡਿਪਲੋਮਾ ਨਾ। ਅ ਵੈਸੇ ਹੁਣ, ਏ ਆਈ, ਦਾ ਚੱਲ ਰਿਹਾ ਆ। ਤਾਂ ਤੁਸੀਂ, ਏ ਆਈ, ਦਾ ਵੀ ਤੁਸੀਂ। ਕਰ ਸਕਦੇ ਹੋ। ਬਹੁਤ ਵਧੀਆ ਉਹਦੇ ਸਕੋਪਸ, ਬਹੁਤ ਸੋਹਣੇ।
ਹਾਂਜੀ, ਉਹਦੇ ਵੀ ਅੱਗੇ ਜੋਬ, ਦੇ ਉਹ ਮੈਨੂੰ ਦੱਸਿਆ ਸੀ, ਕਿਸੇ ਨੇ। ਤੁਸੀਂ ਏ ਆਈ, ਦਾ ਕਰ ਲਓ। ਕਿ ਬਹੁਤ ਹੀ- ਬਹੁਤ ਹੀ ਵਧੀਆ, ਸਾਡਾ ਕਰੀਅਰ ਸੈੱਟ ਹੋ ਜਾਂਦਾ
ਕਰੀਅਰ ਤਾਂ ਸੈੱਟ ਹੋਊਗਾ। ਕਿਉਂਕਿ, ਹੁਣ ਸਾਰਾ ਕੁਛ, ਐਡਵਾਂਸ ਆ ਦੇਖੋ। ਠੀਕ ਆ। ਤੁਸੀਂ ਹੁਣ, ਕੋਈ ਵੀ ਕੰਪਨੀ ਜੁਆਇਨ ਕਰ ਲੋਗੇ। ਪਹਿਲਾਂ ਇੱਕ ਟੀਮ ਬਣਦੀ ਹੁੰਦੀ ਸੀ। ਚ ਗਰੁੱਪ, ਬਣਦਾ ਸੀ। ਕਿ ਸਤ- ਜਣਿਆਂ ਦੀ ਟੀਮ ਬਣੂਗੀ, ਤਾਂ ਇੱਕ ਪ੍ਰੋਜੈਕਟ ਕੰਪਲੀਟ ਹੋਊਗਾ। ਪਰ ਜਦੋਂ ਦਾ, ਏ ਆਈ ਆਇਆ ਤਾਂ। ਕਿਸੇ ਦੀ ਹੈਲਪ ਦੀ ਲੋੜ ਨਹੀਂ। ਕੋਈ ਟੀਮ ਬਣਾਉਣ ਦੀ ਲੋੜ ਨਹੀਂ। ਏ ਆਈ ਦੇ ਥਰੂ ਤੁਸੀਂ ਕੱਲੇ ਹੀ ਤੁਹੀ। ਟੀਮ ਦੇ ਲਈ ਇਕੱਲੇ ਕਾਫੀ ਹੋ। ਤਾਂ ਤੁਸੀਂ, ਏ ਆਈ ਦਾ, ਨੌਲੇਜ ਤਾਂ ਜ਼ਰੂਰ, ਜ਼ਰੂਰ, ਜ਼ਰੂਰ, ਲਿਓ। ਕਿਉਂਕਿ ਅੱਜ ਕੱਲ ਇਹੀ। ਚੱਲ ਰਿਹਾ। ਤੇ ਇਹੀ ਅੱਗੇ, ਕੰਮ ਆਊਗਾ ਤੁਹਾਡੇ ਲੀਏ।
ਹਾਂਜੀ। ਏ ਆਈ ਦਾ ਵੀ। ਸੈਮੀਨਾਰ ਹੋਇਆ ਸੀ। ਸਾਡਾ ਕਾਲਜ ਹੀ, ਹੋਇਆ ਸੀ, ਸੈਮੀਨਾਰ ਉਹ ਦੱਸ ਸੀ। ਇਹ, ਏ ਆਈ ਦੇ, ਬਾਰੇ ਭਈ। ਤੁਸੀਂ ਏ ਆਈ ਦਾ। ਮਤਲਬ ਇਹ ਵੀ, ਕੋਰਸ ਹੁੰਦਾ ਇੱਕ। ਮਤਲਬ ਕੋਰਸ ਟਾਈਪ ਹੀ ਹੁੰਦਾ।
ਕੋਰਸ ਹੀ ਹੁੰਦਾ। ਇਹ ਕੋਈ, ਡਿਗਰੀ ਨਹੀਂ ਆ। ਇਹ ਤਾਂ ਗੱਲ ਹੈ। ਹੁਣ ਮੇਰਾ ਜਿਹੜਾ ਬੇਟਾ ਆ। ਉਹ ਪੰਜ ਸਾਲਾਂ ਦਾ। ਮੈਂ ਉਹਨੂੰ ਹੁਣੇ। ਤੋਂ, ਏ ਆਈ ਦੀ, ਕਲਾਸਿਸ ਦੇਣੀ ਸਟਾਰਟ ਕੀਤੀ ਹੈ। ਬੇਸਿਕ।
ਅੱਛਾ। ਬਹੁਤ ਵਧੀਆ, ਹੁਣ। ਤੋਂ ਉਹਦਾ ਆਪ ਸਾਰਾ ਵਧੀਆ ਬੇਸ ਕੰਪਲੀ ਹੋ ਜਾਏਗਾ। ਬੇਸ ਵਧੀਆ ਬਣ ਜੇਗਾ ਉਹਦਾ।
ਹੈਲੋ।
ਹਾਂਜੀ।
ਅੱਛਾ।
ਹਾਂਜੀ, ਹਾਂਜੀ।
ਹਾਂਜੀ।
ਹੂੰ।
ਅਵਾਜ ਆ ਰਹੀ। ਹੈਲੋ।
ਹਾਂਜੀ। ਹੈਲੋ। ਹੈਲੋ।
ਹਾਂਜੀ ਮੈਨੂੰ ਆ ਰਹੀ ਆ ਤੁਹਾਡੀ ਆਵਾਜ਼ ਹੈਲੋ ਹੁਣ ਆਈ।
ਸੀ ਨਾ ਬੇਟੇ ਦਾ ਇਹ ਆਈ ਦਾ ਬੇਸ।
ਹਾਂਜੀ ਹਾਂਜੀ ਓਦਾ ਮੈਂ ਬੇਸ ਕੰਪਲੀਟ ਬੇਸ ਹੋਜੂਗਾ ਉਹਦਾ ਬੇਸਿਕ। ਪਿਛਲੇ ਮੈਂ ਹੋਲੀਡੇਜ਼ 'ਚ ਉਹਦਾ ਸਵਿਮਿੰਗ ਕੰਪਲੀਟ ਕਰਵਾਇਆ ਸੀ। ਤਾਂ ਉਹ ਸਵਿੰਮ ਬਹੁਤ ਸੋਹਣਾ ਕਰ। ਕਰਦਾ ਆ ਹੁਣ ਮੈਂ ਉਹਦਾ। ਏ ਆਈ ਦਾ ਜਿਹੜਾ ਹੈ ਆਪਣਾ ਪ੍ਰੋਜੈਕਟ। ਉਹ ਕਰਵਾ ਰਹੀ ਹਾਂ ਛੋਟਾ ਛੋਟਾ ਹੈ। ਇਹ ਬਹੁਤ ਸੋਹਣਾ ਆ। ਉਹਨੂੰ ਬਹੁਤ ਇੰਟਰਸਟ। ਵੀ ਆ ਰਿਹਾ ਆ ਰੋਬੋਟ ਅਹ ਰੋਬੋਟ ਦਾ ਇੱਕ ਆਇਆ ਤੇ ਏ ਆਈ ਦਾ ਆਇਆ। ਤੇ ਉਹਦੀ ਵੀਕ ਦੇ ਵਿੱਚ ਥ੍ਰੀ ਕਲਾਸਿਸ ਲੱਗਦੀਆਂ ਆ।
ਅੱਛਾ ਅੱਛਾ।
ਹਾਂਜੀ ਤੇ ਉਹ ਬਹੁਤ ਵਧੀਆ ਤਰੀਕੇ ਨਾਲ ਕਰਦਾ ਆ ਏ ਆਈ ਦਾ। ਕਿਉਂਕਿ ਅੱਗੇ ਸਕੋਪ ਹੀ ਅੱਗੇ ਪੜ੍ਹਾਈਆਂ ਹੀ ਇਹ ਆਈ ਤੋਂ ਆ ਤੁਸੀਂ ਦੇਖੋ ਗੇ।
ਸਾਡੇ ਟਾਈਮ ਤੇ ਤਾਂ ਏ ਆ ਤਾਂ ਹੈਗਾ ਹੀ ਨਹੀਂ ਸੀ ਤੇ ਸਾਡੀ ਤਾਂ ਨੋਰਮਲ ਹੋਈ ਹੈ। ਤੁਹਾਡੀ ਸਾਡੀ ਹੁਣ ਤਾਂ ਬਸ ਹਾਂਜੀ।
ਜਦੋਂ ਸਾਡੀਆਂ ਪੜ੍ਹਾਈਆਂ ਬਹੁਤ ਵਧੀਆ ਸੀਗੀਆਂ। ਇਹ ਗੱਲ ਨਹੀਂ ਆ ਵੀ। ਸਾਡੀਆਂ ਪੜ੍ਹਾਈਆਂ ਨੀ ਚੰਗੀਆਂ ਸੀ। ਬਸ ਸਾਡੇ ਕੋਲ। ਜਿਹੜੀਆਂ ਇਹ ਸੀਗੀਆਂ ਆਪਣੀ ਅਹ ਇਹਨੂੰ ਟੈਕਨੀਕ। ਉਹ ਬਹੁਤ ਘੱਟ ਸੀਗੀਆ ਤੇ। ਹੁਣ ਤੁਸੀਂ ਬੱਚਿਆਂ ਨੂੰ ਦੇਖਲਓ ਇੰਗਲਿਸ਼ ਪੜ੍ਹਾਉਣਾ ਇੰਨਾ ਈਜ਼ੀ ਹੋ ਗਿਆ ਹੈ। ਤੁਹਾਨੂੰ ਉਹ ਪੂਰੀ ਬੁੱਕ। ਇੱਕਦਮ ਅੱਛੀ ਤਰੀਕੇ ਨਾਲ ਪੜ੍ਹ ਲੈਂਦਾ ਹੈ।
ਹਾਂ।
ਕਿਉਂ ਕਿਉਂਕਿ ਉਹਦੇ ਫੋਨਿਕ ਸਾਊਂਡ ਹੋ ਗਏ ਆ।
ਹਾਂਜੀ।
ਠੀਕ ਆ ਉਹਦੇ ਫੋਨਿਕ ਸਾਊਂਡ ਹੋ ਗਿਆ ਤੇ ਉਹ ਫੋਨਿਕਸ ਲਾ ਲਾ ਕੇ। ਬਹੁਤ ਸੋਹਣੇ ਤਰੀਕੇ ਨਾਲ ਪੜ੍ਹਦਾ ਆ ਪਹਿਲਾਂ ਟ੍ਰਿਕ ਨਹੀਂ ਸੀਗੀਆਂ ਹੁਣ ਟ੍ਰਿਕ ਆ। ਹੁਣ ਹਰ ਇੱਕ ਚੀਜ਼ ਦਾ ਅਹ ਉਹਨਾਂ ਨੇ ਨਿਚੋੜ ਕੱਢ ਲਿਆ ਆ। ਚਲੋ ਬਹੁਤ ਵਧੀਆ ਗੱਲ ਹੈ। ਇਸ ਗੱਲ ਨਾਲੋਂ ਤਾਂ ਵੀ ਬੱਚਾ ਬਹੁਤ ਅੱਛਾ ਕਰ ਲੂਗਾ ਅੱਗੇ।
ਹਾਂਜੀ।
ਤੇ ਕਰਨਾ ਵੀ ਚਾਹੀਦਾ ਬੱਚੇ ਨੇ।
ਹਾਂ। ਮੈਂ ਵੀ ਹੁਣ ਇਹ ਏ ਅਈ ਹੀ ਕਰਾਂਗੀ। ਜਿਵੇਂ ਤੁਸੀਂ ਦੱਸ ਰਹੇ ਹੋ ਨਾ ਅੱਗੇ ਬਹੁਤ। ਜੀ ਵਧੀਆ ਹੋ ਜਾਏਗਾ ਫੇਰ ਤਾਂ ਹਾਂਜੀ ਹੋਰ ਤੁਹਾਡਾ ਬੇਟਾ ਕਿਹੜੀ ਕਲਾਸ। ਗਾਲ ਵਸੇ
ਉਹ ਹੁਣ ਗ੍ਰੇਡ ਵਨ ਚ ਆ ਪਹਿਲੀ ਕਕਸ਼ਾ ਦੇ ਵਿੱਚ ਆ ਉਹ ਹੁਣ।
ਅੱਛਾ! ਵਧੀਆ ਹੁਣ ਤੋਂ ਹੀ ਸਟਾਰਟ ਕਰਾ ਦਿੱਤਾ ਨਾ, ਬਹੁਤ ਵਧੀਆ ਰਹੇਗਾ ਅੱਗੇ ਸਭ।
ਬਹੁਤ ਵਧੀਆ ਮੈਨੂੰ ਘਰ ਚ ਸਾਰੇ ਬੋਲਦੇ ਵੀ ਕਿਉਂ? ਤਾਂ ਕਿਉਂ ਐ? ਕੀ ਆ? ਐਵੇਂ ਕਿਉਂ ਆ? ਮੈਂ ਕਹਿੰਦੀ ਹਾਂ ਕਿ ਨਹੀਂ ਤੁਸੀਂ ਅਹ ਇਹ ਦੇਖ ਰਹੇ ਹੋ ਹੁਣ ਥੋੜੀ ਮਿਹਨਤ ਕਰ ਲੂ ਤਾਂ ਅੱਗੇ ਨੂੰ ਇ ਜ਼ੀ ਹੋਜੂਗਾ ਤੇ ਹੁਣ ਬੱਚੇ ਨੂੰ ਅੱਠ ਸਾਲ ਦੀ ਉਮਰ ਏਦਾਂ ਦੀ ਹੁੰਦੀ ਆ ਉਹਨੂੰ ਜਿੱਦਾਂ ਤੁਸੀਂ ਕਢਾਉਣਾ ਚਾਹੋਗੇ ਜਿਹਨਾਂ ਨੂੰ ਪੜਨਾ ਚਾਹੋਗੇ ਜਿੰਦਾਂ ਉਹਨੂੰ ਬਣਾਉਣਾ ਚਾਹੋਗੇ ਓਦਾਂ ਬਣ ਜੂਗਾ ਪਰ ਜੇ ਉਹ ਬੜਾ ਹੋ ਗਿਆ ਹੈ। ਉਸ ਤੋਂ ਬਾਅਦ ਬਹੁਤ ਪ੍ਰੋਬਲਮ ਹੋਜੂਗੀ।
ਹਾਂਜੀ ਹੋਰ ਹਾਂਜੀ।
ਹੋਰ ਬਸ ਤੁਸੀਂ ਕਿੱਥੇ ਹੋ ਅਵਾਜ਼ਾਂ ਬਹੁਤ ਆਉਂਦੀਆਂ।
ਹਾਂ ਬਸ ਬੱਚੇ ਤੰਗ ਕਰ ਰਹੇ ਨੇ ਸਿਸਟਰ ਲੋ ਆਈ ਦੀ ਹੈ ਨਾ ਤੇ ਇਸ ਕਰਕੇ ਫਰ ਉਹਨਾਂ ਦੇ ਬੱਚੇ ਸਾਰੇ ਮਸ਼ਰਹੇ ਨੇ ਨਾ ਖੇਲਦੇ ਨੇ ਤੇ ਸ਼ੋਰ ਮਚਾਇਆ ਦਾ ਇਹਨਾਂ ਨੇ
ਹਾਂ ਮੈਂ ਵੀ ਸਾਡੇ ਵੀ ਇੱਥੇ ਬਚ ਬੱਚੇ ਬਹੁਤ ਤੰਗ ਕਰਦੇ ਆ। ਮੈਂ ਤਾਂ ਇੱਕ ਸਾਈਡ ਤੇ ਆ ਕੇ ਬੈਠੀ ਆ ਵੀ ਫਿਰ ਆਵਾਜ਼ ਪ੍ਰੋਬਲਮ ਨਾ ਆਵੇ ਨਾ। ਇਸ ਕਰਕੇ ਹਾਂ ਮੈਂ ਸਾਈਡ ਚ ਆ ਕੇ ਬੈਠੀ ਹਾਂ।
ਹੁਣ ਮੈਂ ਵੀ ਹੁਣ ਉੱਪਰ ਆ ਗਈ ਆ ਹਾਂਜੀ ਹੋਰ ਦੱਸੋ ਤੁਸੀਂ? ਹਾਂ, ਹਾਂ
ਸਕਦੇ ਹ ਹਨਾ
ਹਾਂਜੀ, ਹੋਰ ਦੱਸੋ ਤੁਸੀਂ ਕਿੱਥੇ ਤੱਕ ਕੀਤੀ ਹੋਈ ਆ ਸਟੱਡੀ ਆਪਣੀ?
ਮੇਰਾ ਪੂਰਾ ਦੇਖੋ ਐਮ ਬੀ ਏ ਕੰਪਲੀਟ ਹੋਇਆ ਹੋਇਆ। ਰਜ਼ਾਵਾ ਕੰਪਲੀਟ ਹੋਇਆ ਹੋਇਆ ਮੇਰਾ। ਠੀਕ ਹੈ ਹਾਂ ਮੇਰਾ ਗ੍ਰੈਜੂਏਸ਼ਨ ਹੋਈ ਹੋਈ ਹੈ ਮੇਰੀ। ਪਰ ਇਹ ਆ ਕਿ ਅ ਐਮਬੀ ਏ ਦੇ ਸੈਕਿੰਡ ਟਰਮ ਚ ਹੀ ਮੇਰਾ ਵਿਆਹ ਹੋ ਗਿਆ ਸੀ। ਜਾਂ ਫੇਰ ਇਸ ਕਰਕੇ ਨਹੀਂ ਅਸੀਂ ਰ ਕੰਟੀਨਿਊ ਨਹੀਂ ਕਰ ਪਾਏ। ਤੇ ਵੈਸੇ ਮੈਂ ਆਪਦਾ ਬਿਜਨਸ ਕਰਦੀ ਆ।
ਅੱਛਾ ਵਧੀਆ ਗੱਲ ਏ।
ਸਾਡੀ ਟਰਾਂਸਪੋਰਟ ਆ ਤਾਂ ਅਸੀਂ ਆਪਣਾ ਬਿਜਨਸ ਕਰ ਲੈਂਦੇ ਆ।
ਹਾਂਜੀ ਹਾਂ ਹੋਰ ਦੱਸੋ ਹੋਰ ਸਭ ਠੀਕ ਹੈ ਘਰ।
ਹਾਂਜੀ, ਹਾਂਜੀ ਸਾਰੇ ਵਧੀਆ ਆ ਹੁਣ ਤਾਂ। ਹੁਣ ਨੀ ਕੋਈ ਇਹ ਬਸ ਇਹ ਹੈ ਵੀ ਇੱਥੇ ਗਰਮੀ ਦੇ ਕਰਕੇ ਥੋੜਾ ਜਿਹਾ ਹੁੰਦਾ। ਪਰ ਐਦਕੀ ਪਤਾ ਨੀ ਚੱਲ ਰਿਹਾ ਮੀਂਹ ਵੀ ਪਈ ਜਾਂਦੇ ਆ।
ਹਾਂਜੀ ਫੇਰ ਮੀਂਹ ਹੁੰਦਾ। ਫਿਰ ਧੁੱਪ ਆ ਜਾਂਦੀ ਐ। ਫਿਰ ਗੁੰਮਸ ਹੀ ਹੋ ਜਾਂਦੀ ਸਾਡੇ ਇੱਥੇ ਤਾਂ ਹਨਾ ਬਹੁਤ ਹਾਂਜੀ ਹੋਰ ਜ਼ਿਆਦਾ ਹੋ ਜਾਂਦੀ ਏ। ਬਲਕਿ ਮੀਂਹ ਨਾ ਤੇ ਥੋੜਾ ਸਹੀ ਰਹਿੰਦਾ। ਮੀਂਹ ਆਏਗਾ ਉਸ ਟਾਈਮ ਦੇ ਥੋੜਾ ਸਹੀ ਲੱਗਦਾ ਫਿਰ ਉਸ ਤੋਂ ਬਾਅਦ ਹੁਮਸ ਜੀ ਹੋ ਜਾਂਦੀ ਆ। ਹਵਾ ਵੀ ਨੀ ਚੱਲਦੀ।
ਹਾਂ ਆਹੀ ਤਾਂ ਗੱਲ ਆ ਇਸ ਕਰਕੇ ਆਪਾਂ ਵੀ ਇਹੀ ਕਹਿਣਾ ਵੀ ਮੀਂਹ ਤਾਂ ਨਾ ਹੀ ਪਵੇ। ਸਗੋਂ ਜੇ ਪੈਣਾ ਤਾਂ ਫੇਰ ਚੱਜ ਨਾਲ ਚਾਰ ਪੰਜ ਦਿਨ ਇਕੱਠਾ ਪਏ। ਆ ਮਾੜਾ ਜਿਆ ਆਦਾਂ ਫੇਰ ਚਲਿਆ ਜਾਂਦਾ। ਫੇਰ ਉਹ ਕੰਮ ਖ਼ਰਾਬ ਕਰ ਜਾਂਦਾ ਮੀਂਹ ਵੀ। ਹੁਣ ਤਾਂ ਅੱਜ ਕੱਲ ਤਾਂ ਦੇਖ ਦੇਖਲ ਤੁਸੀਂ ਆਰਟੀਫਿਸ਼ਲ ਬਰਸਾਤਾਂ ਵੀ ਬਹੁਤ ਪਈਆਂ ਨੇ। ਉਹਦੇ ਕਰਕੇ ਸਕਿੰਨ ਪ੍ਰੋਬਲਮ ਇੰਨੀ ਹੋਈ ਆ ਲੋਕਾਂ ਨੂੰ ਇੰਨੀ ਸਕਿੰਨ ਪ੍ਰੋਬਲਮ ਹੋਈ ਆ। ਮੈਂ ਤੁਹਾਨੂੰ ਦੱਸ ਨੀ ਸਕਦੀ ਜੀ। ਤੇ ਦੂਜੀ ਗੱਲ ਆਪਣਾ ਆਰਟੀਫਿਸ਼ਲ ਬਰਸਾਤਾਂ ਦਾ ਬਹੁਤ ਨੁਕਸਾਨ ਆ। ਬੰਦਿਆਂ ਨੂੰ ਵੀ ਨੁਕਸਾਨ ਆ। ਫਰ ਕਿਸਾਨਾਂ ਨੂੰ ਵੀ ਬਹੁਤ ਨੁਕਸਾਨ ਆ। ਦੇਖੋ ਫੇਰ ਜਿਹੜੀ ਮਹਿੰਗਾਈ ਹੋ ਗਈ। ਉਹਨੂੰ ਵੀ ਬਹੁਤ ਨੁਕਸਾਨ ਹੈ ਆਰਟੀਫਿਸ਼ਲ ਬਰਸਾਤ ਤਾਂ ਸਿਰਫ ਤੇ ਸਿਰਫ ਉੱਥੇ ਪੈਣੀਆਂ ਚਾਹੀਦੀਆਂ ਜਿੱਥੇ ਬਹੁਤ ਜ਼ਿਆਦਾ ਪੋਲਿਊਸ਼ਨ ਆ ਜਿਵੇਂ ਦਿੱਲੀ ਆਰਗਏ ਸ਼ਹਿਰ ਚ ਉਹ ਉਹਦੇ ਲਈ ਬਣਿਆ ਹੋਇਆ ਆਰਟੀਫਿਸ਼ਲ ਬਰਸਾਤਾਂ ਦਾ ਜੀ। ਏਹ ਆਪਣੇ ਲਈ ਨੀ ਆ। ਹਾਂਜੀ, ਹੋਰ ਤੁਸੀਂ ਸੁਣਾਓ? ਕੀ ਕਰਦੇ ਸੀ?
ਬਸ ਅਸੀਂ ਬੈਠੇ ਸੀ ਹੁਣੇ, ਚਾਹ ਵਗੈਰਾ ਪੀਤੀ ਏ ਥੋੜਾ, ਫੇਰ ਤੁਹਾਡਾ ਫੋਨ ਆ ਗਿਆ। ਮੈਂ ਕਿਹਾ ਚਲੋ ਗੱਲ ਹੀ ਕਰ ਲੈਂਣੇ ਕਾਫੀ ਟਾਈਮ ਬਾਅਦ ਕੀਤਾ ਤੁਸੀਂ ਵੀ ਫੋਨ।
ਹਾਂਜੀ, ਹਾਂਜੀ ਪਤਾ ਕੀ ਗੱਲ ਐ ਇਕ ਤੇ ਟਾਈਮ ਨੀ ਲੱਗਦਾ। ਹੋਲੀਡੇਸ ਛੁੱਟੀਆਂ ਚੱਲਦੀਆਂ ਆ, ਤਾਂ ਸਾਰੇ ਘਰੇ ਹੁੰਦੇ ਆ। ਤੇ ਪਤਾ ਨੀ ਲੱਗਦਾ ਦਿਨ ਕਿੱਥੇ ਨੂੰ ਗਿਆ ਬੱਚਿਆਂ ਨੂੰ ਸਾਂਭੀਏ ਜਾਂ ਫੇਰ ਗੈਸਟ ਨੂੰ ਸਾਂਭੀਏ ਆਹੀ ਕੁਛ ਹੋਈ ਜਾਂਦਾ ਟਾਈਮ ਦਾ ਆਪਣੇ ਆਪ ਨੂੰ ਨੀ ਪਤਾ ਲੱਗਦਾ ਵੀ ਆਪਾਂ ਕਿ ਉੱਥ ਨੂੰ ਚੱਲਦੇ
ਹਾਂ, ਹੁਣ ਰਾਤੀ ਵੀ ਲੇਟ ਸੌਦੇ ਨੀ ਛੁੱਟੀਆਂ ਨੇ ਨਾ ਬੱਚਿਆਂ ਦੀ ਸਾਰੇ ਆਏ ਦੇ ਨੇ ਰਨ ਲਵਾਈ ਦੀਏ ਫਿਰ ਰਾਤੀ ਘੁੰਮਣ ਜਾਣਗੇ ਸਾਡੇ ਘਰ ਦੇ ਕੋਲੀ ਪਾਰਕ ਹੈਗਾ ਉੱਧਰ ਜਾਣਗੇ। ਤੇ ਆਈਸ ਕ੍ਰੀਮ, ਕਸਟਰਡ ਵਗੈਰਾ ਖਾਂਦੇ ਨੇ, ਗਰਮੀ ਏ ਨਾ ਫਿਰ। ਏਈਓ ਡਿਮਾਂਡਾ ਹੁੰਦੀਆਂ ਨੇ, ਹਾਂਜੀ ਹਾਂ, ਹੂੰ।
ਰਾਤ ਨੂੰ ਆਈਸਕ੍ਰੀਮਾ ਖਾ ਲੋ, ਸ਼ਾਮ ਨੂੰ ਫਾਸਟ ਫੂਡ ਖਾ ਲੋ, ਅਪਾਂ ਤਾਂ ਚਲੋ ਨਹੀਂ ਖਾਂ ਦੇਆ, ਅਹੀ ਨੀ ਖਾਂਦੇ, ਅਸੀਂ ਸਾਡਾ ਡੇਲੀ ਏਹ ਹਾ ਗ੍ਰੀਨ ਵੈਜੀਟੇਬਲਸ ਰੱਖਣੇ ਹੁੰਦੇ ਆ, ਸਾਰੀਆਂ ਚੀਜ਼ਾਂ ਰੱ
ਵਦੀਆ ਗੱਲ ਏ, ਇੰਨਾ ਖਾਣਾ ਵੀ ਨੀ ਸਾਈਦਾ, ਹੈਲਥ ਹੀ, ਹੈਲਥ ਖ਼ਰਾਬ ਹੁੰਦੀ ਏ ਸਾਡੀ ਔਰ।
ਆਹ ਤਾਂ ਗੱਲ ਸਈ ਆ ਤੁਹਾਡੀ, ਵੀ ਹੈਲਥ ਖਰਾਬ ਹੁੰਦੀ ਆ, ਆਹ ਤਾਂ ਜਮਾ ਸਈ ਗੱਲ ਕਿ
ਹਾਂ, ਪਰ ਸਾਡਾ, ਅਸੀਂ ਵੀ ਇੰਨਾ ਨਈ ਖਾਂਦੇ, ਜਿਵੇਂ ਵੀਕੇ ਚ ਇੱਕ ਦਿਨ ਹੋ ਗਿਆ। ਕਦੀ ਕਦਾਰ ਖਾ ਲਈਦਾ। ਮੀਨੇ ਚ ਇੱਕ ਵਾਰੀ, ਯਾ ਕਈ ਵਾਰ ਤਾਂ ਵੀਕ ਇੱਚ ਇੱਕ ਵਾਰੀ। ਹਰ ਵੀਕ ਅ ਖਾ ਲੈਂਣੇ ਆ ਕਈ ਵਾਰ, ਕਈ ਵਾਰ ਮੀਨੇ ਚ ਇੱਕ ਵਾਰੀ ਖਾ ਲੈਂਣੇ ਆ।
ਹਾਂ ਏਨਾ ਕੁ ਚੱਲ, ਪਰ ਅਸੀਂ ਤਾਂ ਉਹ ਵੀ ਨਈ ਖਾਂਦੇ, ਸਾਨ ਤੇ
ਹਾਂ, ਬਸ ਕਈਆਂ ਨੂੰ, ਕਈਆਂ ਦਾ ਟੇਸਟ ਹੁੰਦਾ ਹੈ ਕਈ ਕਈ ਅ ਕਾਰ ਦਾ ਈ ਵਦੀਆ ਲੱਗਦਾ ਹੈ, ਹੂੰ। ਹੁਣ ਸਾਡੇ ਏਧਰ ਵੀ ਇੱਕ ਨੇਬਰ ਹੈਗੇ ਨੇ, ਸਾਡੇ ਉਹ ਕਾਰ ਈ ਬਣਾਂਦੇ ਨੇ, ਸਭ ਕੁਛ ਕਾਰ ਬਣਾਂਦੇ ਨੇ। ਅ ਫੋਨ ਤੋਂ ਦੇਖ-ਦੇਖ ਕੇ, ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਸਾਰੀ ਰੈਸਿ ਪੀਸ ਆ ਜਾਂਦੀਆਂ ਨੇ, ਹਾਂ, ਬਸ ਹਰ ਇੱਕ ਚੀਜ਼, ਹਾਂਜੀ। ਹਾਂ, ਸਬ ਕੁਛ ਕਾਰ ਬਣਾਂਦੇ ਨੇ ਓਹੋ, ਕੋਈ ਐਸੀ ਚੀਜ਼ ਨਈ, ਜੇਹੜੀ ਉਹ ਮਤਲਬ ਬਾਜ਼ਾਰ ਤੋਂ ਲੈ ਕੇ
ਚੀ ਚਲੋ, ਬਣਾਈ ਚਲੋ, ਯੂ ਟੂਬ ਤੋਂ ਦੇਖੀ ਚਲੋ, ਬਣਾਈ ਚੱਲੋ। ਆਹਾ ਕੁਛ ਆ ਅੱਜ ਕੱਲ ਤਾਂ ਜੀ। ਹੋਰ ਸਾਰੇ ਘਰੇ ਵਧੀਆ ਆ?
ਹਾਂ ਬੋਤ ਵਦੀਆ, ਸਾਰੇ ਬੋਹੋਤ ਵਦੀਆ ਨੇ। ਹੋਰ ਤੁਹਾਡੇ ਪੇਰੈਂਟਸ ਠੀਕ ਨੇ?
ਹਾਂਜੀ ਸਾਡੇ ਪੇਰੈਂਟਸ, ਸਾਰੇ ਘਰੇ ਵਦੀਆ, ਸਭ ਕੁਛ ਮੇਹਰ ਆ ਬਾਬਾ ਜੀ ਦੀ। ਸਾਰੇਆਂ ਦੇ ਮਾਂ ਪਿਓ ਚੰਗੇ ਰੈਣ, ਚਲੋ, ਚਲੋ ਜੀ ਕੋਈ ਗੱਲ ਨੀ, ਫੇਰ ਕਰਦੇ ਆ ਆਪਾਂ।
ਕੇ, ਹਾਂਜੀ, ਕਰਨਾ ਏ ਤੁਸੀਂ, ਹਾਂਜੀ, ਸਸ਼ੀਕਾਲ।